ਵਧੀਆ ਜੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ
ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿੱਦਾਂ ਠੀਕ ਹੋ
ਹਾਂਜੀ ਹਾਂਜੀ ਅਸੀਂ ਠੀਕ ਹਾਂ ਤੁਸੀਂ ਦੱਸੋ ਕੀ ਕਰ ਰਹੇ ਹੋ
ਬਸ ਕੁਛ ਨੀ ਬੱਚੇ ਬਾਰੇ ਸੋਚਣ ਡ ਸਕੂਲ ਖੁੱਲ ਜਾਣੇ ਬੱਚਿਆਂ ਦੇ ਹੁਣ ਪੜ੍ਹਾਈ ਪੜ੍ਹਈ ਦਾ ਦੇਖ ਮੈਂ ਉਹਦਾ ਕੀ ਸਿਸਟਮ ਕਰਨਾ ਕੀ ਨਹੀਂ ਬਸ ਅਸਾਇਨਮੈਂਟ ਵਗੈਰਾ ਰਹਿ ਗਿਆ ਸੀ ਬੱਚਿਆਂ ਦੀ ਪੜ੍ਹਾਉਣ ਵਾਲੀਆਂ ਕਹਿੰਦੇ ਬਣਾਓ ਮੈਂ ਕਿਹਾ ਤੁਸੀਂ ਆਪੇ ਬਣਾਓ ਬੇਟਾ ਪੜ੍ਹਾਈ ਬੜੀ ਟੱਫ ਕਰ ਦਿੱਤੀ ਹੋਈ ਬੱਚਿਆਂ ਦੀ ਤੇ
ਹਾਂਜੀ- ਹਾਂਜੀ ਇਹ ਤਾਂ ਹੈ ਹੀ ਦੇਖੋ ਹੁਣ ਅਸੀਂ ਖੁੱਦ ਕਿੰਨਾ ਕੁ ਹੀ ਪੜ੍ਹਾ ਲਵਾਂਗੇ ਬੱਚਿਆਂ ਨੂੰ ਬੱਚਿਆਂ ਨੂੰ ਖੁਦ ਕਰਨਾ ਪੈਂਦਾ ਹੈ ਸਭ ਕੁੱਛ ਤੇ ਜਿਵੇਂ ਮੈਂ ਵੀ ਨੀ ਕਰਦੀ ਇਹਨਾਂ ਦੇ ਕੋਈ ਵੀ ਪ੍ਰੋਜੈਕਟ ਵਗੈਰਾ ਕੁਛ ਵੀ ਹੁੰਦਾ ਖੁਦ ਬਣਾਉਂਦੇ ਨੇ ਆਪਣਾ ਕੋਈ ਵੀ ਚੀਜ਼ ਹੁੰਦੀ ਨਾ ਹੁਨੇ ਵੀ ਇਹਨਾਂ ਨੂੰ ਸੋਲਰ ਸਿਸਟਮ ਮਾਡਲ ਬਣਾ ਨੂੰ ਦਿੱਤਾ ਸੀਗਾ ਤੇ ਸਕ ਸਕੂਲ ਲੈ ਕੇ ਜਾਣਾ ਇਹਨਾਂ ਨੇ ਤੇ ਉਹੀ ਯੂਟਿਊਬ ਤੋਂ ਇਹਨਾਂ ਨੇ ਦੇਖ ਆਖਿਆ ਕਿਵੇਂ ਬਣਾਉਣਾ ਸਾਰਾ ਬੋਲ ਕੱਟ ਕਰਨੀ ਆ ਕਰਨਾ ਜਿਵੇਂ ਕੋਈ ਕੰਮ ਹੁੰਦਾ ਹੈ ਜਿਵੇਂ ਕੈਂਚੀ ਦਾ ਜਾਂ ਚਾਕੂ ਦਾ ਕਟਰ ਦਾ ਉਹ ਮੈਂ ਕਰ ਦਿੰਦੀ ਹਾਂ ਲੇਕਿਨ ਕੰਮ ਬਾਕੀ ਸਾਰਾ ਕੁਝ ਕਰਦੇ ਨੇ ਲਿਖਣਾ ਖੁੱਦ ਸਭ ਕੁਛ ਕੁਦ ਕਰਦੇ ਨੇ
ਹਾਂਜੀ ਹਾਂਜੀ ਬੱਚੇ ਦੇ ਨਾਲ ਬੈਠ ਕੇ ਹੈਲਪ ਕਰਨੀ ਪੈਂਦੀ ਹੁਣ ਐਜੂਕੇਸ਼ਨ ਬੜਾ ਸਿਸਟਮ ਬੜਾ ਕਰ ਦਿੱਤਾ ਸਾਰਾ ਸਿਸਟਮ ਕਰ ਦਿੱਤਾ ਹੋਇਆ ਵਿੱਚ ਦੇਖੋ ਕਰਨਾ ਪੈਂਦਾ ਬੱਚਿਆਂ ਦਾ ਕੰਮ ਕੁਮ
ਪਰ ਫਾਇਦਾ ਦੇਖੋ ਔਨਲਾਈਨ ਵਿਚ ਹੀ ਹੈਗਾ ਕੰਮ ਚ ਜਿੰਨਾ ਕੁ ਅਸੀਂ ਦੇਖੀਏ ਨਾ ਕਿਉਂਕਿ ਹੁਣ ਅਸੀਂ ਜਵੇਂ ਦੇਖੀਏ ਕਿ ਜਿਵੇਂ ਕਰੋਨਾ ਦਾ ਟਾਈਮ ਸੀਗਾ ਜਦੋਂ ਉਸ ਟਾਈਮ ਤੇ ਸਭ ਕੁਝ ਬੰਦ ਸੀ ਬੱਚੇ ਘਰ ਬੈਠੇ ਤੰਗ ਹੀ ਕਰ ਰਹੇ ਸੀ ਲੇਕਿਨ ਫੇਰ ਓਨਨਲਾਈਨ ਕਲਾਸਿਸ ਲੱਗਦੀਆਂ ਸੀ, ਜਦੋਂ ਤੇ ਤਾਂ ਇਹ ਕਮ ਤੋਂ ਕਮ ਉਸ ਚੀਜ਼ ਨੂੰ ਪੜ੍ਹਦੇ ਸੀਗੇ ਇਹਨਾਂ ਨੂੰ ਪਤਾ ਸੀਗਾ ਵੀ ਮੈਂ ਇਸ ਟਾਈਮ ਉੱਠ ਕੇ ਪੜ੍ਹਨਾ ਹੈਗਾ। ਕਿਉਂਕਿ ਉੱਧਰ ਮੈਡਮਾਂ ਅਟੈਂਡੈਂਸ ਲੈਂਦੀਆਂ ਸੀ, ਫੋਨ ਆਪਣਾ ਕੈਮਰੇ ਓਨ ਰਖਵਾਦੀਆਂ ਸੀ। ਮਾਈਕੋਨ ਕਰਵਾਦੀਆਂ ਸੀਗੀਆਂ, ਤੇ ਉਹਨਾਂ ਨੂੰ ਇਹ ਹੋ ਜਾਂਦਾ ਸੀਗਾ ਕਿ ਚਲੋ ਪੜ੍ਹ ਲਿਆ। ਤੇ ਹੁਣ ਚਲੋ ਸਕੂਲ ਜਾ ਭੁੱਲ ਵੀ ਗਏ ਨੇ, ਲੇਕਿਨ ਨਾ ਇੱਕ ਪੂਰਾ ਸਿਸਟਮ ਬਣ ਗਿਆ, ਹੁਣ ਜਿਵੇਂ ਇਹਨਾਂ ਦੇ ਬੱਚਿਆਂ ਹੁਣ ਐਪ ਹੁੰਦੀ ਹੈ। ਵਟਸਐਪ ਤੇ ਗਰੁੱਪ ਬਣਦੇ ਨੇ ਇਹਨਾਂ ਦੇ, ਹੁਣ ਕੋਈ ਕੰਮ ਹੁੰਦਾ ਹੈ ਕੋਈ ਨੋਟਿਸ ਹੁੰਦਾ। ਚ ਗਈ ਨਹੀਂ ਗਿਆ, ਸਕੂਲ ਉਹਨੂੰ ਨਹੀਂ ਪਤਾ ਚੱਲਿਆ ਉਹ ਅਪਡੇਟ ਹੁੰਦਾ ਉਹਦੀ ਵਟਸਐਪ ਦੇ ਗਰੁੱਪ ਦੇ ਉੱਤੇ ਹੁਣ ਜਿਵੇਂ, ਹੁਣ ਮੇਰਾ ਬੱਚਾ ਜਿਵੇਂ, ਪਿੱਛੇ ਨਾ ਬਿਮਾਰ ਸੀਗਾ ਹਲੇ। ਤੇ ਹਨ ਨਾ ਥੋੜਾ ਟਾਈਮ ਗਿਆ ਨੀ ਸੀ, ਛੁੱਟੀਆਂ ਤੋਂ ਪਹਿਲੇ ਨਾ ਤੇ ਇਹਦੀ ਮੈਡਮ ਨੇ ਨਾ ਮੈਂ ਬਾਕੀ ਦੇਖੋ ਜਿਵੇਂ, ਲਰਨ ਕਰਨ ਵਾਲਾ ਕੰਮ ਹੁੰਦਾ ਉਹ ਤਾਂ ਦੇਖੋ ਜੀ ਅਸੀਂ ਕਿਸ ਤੋਂ ਦੇਖ ਕੇ ਲਿਖ ਕੇ ਕਰ ਸਕਦੇ ਹਾਂ। ਲੇਕਿਨ ਨਾ ਮੈਥ ਦਾ ਸੀਗਾ, ਇਹਦਾ ਤੇ ਮੈਡਮ ਨੇ ਪੂਰਾ ਚੈਪਟਰ ਕਰਵਾ। ਤੇ ਗੱਲ ਮੈਡਮ ਦੀ ਸਹੀ ਕਿ ਮੈਂ, ਬੱਚੇ ਵਾਸਤੇ ਦਬਾਰਾ ਸਾਰ ਚੈਪਟਰ ਤੇ ਮੈਂ ਕਰਾ ਨੀ ਸਕਦੀ ਹਾਂ। ਤੈਨੂੰ ਕੋਈ ਡਾਊਟ ਹੋਏਗਾ, ਤਾਂ ਤੂੰ ਪੁੱਛ ਲ ਤੇ ਇਹੀ ਬੱਚਾ ਆ। ਮੈਨੂੰ ਦੱਸ ਰਿਹਾ ਤੇ ਕਹਿੰਦਾ, ਕਿ ਮੈਂ ਨਾ ਯੂਟਿਊਬ ਤੋਂ ਪੜ੍ਹਨਾ ਮੈਂ ਕਿਹਾ ਯੂਟਿਊਬ ਤੋਂ ਨੀ ਪੜ੍ਹਿਆ ਕਹਿੰਦਾ। ਯੂਟਿਊਬ ਤੇ ਸਿਰਫ ਇਹੀ ਚੀਜ਼ ਹੈਗੀਆਂ ਨੇ, ਪਰ ਕਹਿੰਦਾ ਨਹੀਂ ਇਹਨੇ ਮੇਰੇ ਸਾਹਮਣੇ ਇਹਨੇ ਲਗਾਈਆਂ, ਉਧਰ ਵੀਡੀਓਜ਼ ਪੜ੍ਹੀਆਂ ਉਧਰ ਟੀਚਰ ਦੀਆਂ। ਤੇ ਉੱਧਰੋਂ ਸਿੱਖਿਆ ਸਾਰਾ, ਔਰ ਜਿਵੇਂ ਉਸ ਤੋਂ ਦੋ ਤਿੰਨ ਦਿਨ ਬਾਅਦ ਉਸ ਚੈਪਟਰ ਦਾ ਟੈਸਟ ਸੀਗਾ ਨਾ। ਪੂਰੇ ਨੰਬਰ ਆਏ ਅਗਲੇ ਦੀ ਮਤਲਬ, ਤੁਸੀਂ ਦੇਖੋ ਕਿ ਅਗਰ ਹਾਂਜੀ, ਮਿਹਨਤ ਵੀ ਕੀਤੀ ਨਾਲੇ, ਤਾਂ ਪੈਦਾ ਹੋ ਗਿਆ, ਨਾ ਇਸ ਚੀਜ਼ ਦਾ ਕਿ ਔਨਲਾਈਨ ਇਹਨਾਂ ਨੂੰ ਸਮਝ ਆ ਰਿਹਾ ਕਿ ਕੀ ਚੀਜ਼ ਕਿਵੇਂ ਹੈਗੀ ਹੈ, ਹੁਣ ਜਿਵੇਂ ਮੇਰੀ ਛੋਟੀ ਗੁੜੀਆ ਹੈਗੀ ਐ। ਉਹ ਨਾ ਹੋਮਵਰਕ ਨੀ ਲਿਖੇ ਲੈ ਕੇ ਆਂਦੀ ਕਦੀ ਵੀ, ਜਿਵੇਂ ਮੈਂ ਉਹਨੂੰ ਕਿੰਨੀ ਮਰਜ਼ੀ ਵਾਰ ਬੋਲਦਾ, ਉਹ ਕੁੱਛ ਲਿ ਲਿਖ ਕੇ ਲੈ ਗਈ, ਕਦੇ ਅੱਧਾਂ ਲਿਖ ਕੇ ਲੈ ਗਈ, ਕਦੇ ਲਿਖ ਕੇ ਹੀ ਨੀ ਲਿਆਂਦੀ ਉਹ ਤੇ ਉਹੀ ਇਹਨਾਂ ਦਾ ਹੁਣ ਗਰੁੱਪ ਹੈਗਾ, ਇਹਨਾਂ ਦੀ ਜਿਹੜੀ ਮੈਡਮ ਹੈਗੀ ਹੈ ਹਰ ਜਿਵੇਂ ਸਕੂਲ ਖਤਮ ਹੁੰਦਾ। ਨਾਲੀ ਗਰੁੱਪ ਚ ਮੈ ਹਰ ਸਬਜੈਕਟ ਦਾ ਹੋਮਵਰਕ ਪਾ ਦਿੰਦੇ ਹੈ, ਕਿ ਇਹ ਸਬਜੈਕਟ ਦਾ ਹੋਮਵਰਕ ਹੈ ਇਹ ਟੈਸਟ ਹੈਗਾ। ਕਿਉਂਕਿ ਬੱਚੇ ਕਈ ਵਾਰ ਦੱਸਦੇ ਵੀ ਨੀ ਨੇ ਕਿ ਇਹ ਟੈਸਟ ਹੈ, ਜਾਂ ਨਹੀਂ ਹੈ। ਤੇ ਉੱਧਰ ਸਾਨੂੰ ਪਤਾ ਵੀ ਚੱਲ ਜਾਂਦਾ, ਹਾਂਜੀ। ਔਰ ਮਤਲਬ ਨਾ ਆ ਚੀ ਇੰਨਾ ਫਾਇਦਾ ਹੋ ਗਿਆ, ਨਾ ਤੁਸੀਂ ਇਹ ਵੇਖੋ ਵੀ ਪੜ੍ਹਾਈ ਨੂੰ ਨਾ ਬੱਚੇ ਹੁਣ ਥੋੜਾ ਸੀਰੀਅਸਲੀ ਲੈਂਦੇ ਵੀ ਨੇ ਕਿ, ਚਲੋ ਸਾਨੂੰ ਹੁਣ ਪੜ੍ਹਨਾ ਵੀ ਹੈਗਾ, ਹੈ ਹੁਣ ਜਿਵੇਂ ਪੜ੍ਹਨਾ ਹੈ। ਤੇ ਇਹ ਨੀ ਐ, ਕਿ ਸਿਰਫ ਐੇ ਟਾਈਮ ਪੜ੍ਹਨਾ ਹੈ ਅਗਰ ਬੱਚੇ ਤੋਂ ਨਹੀਂ ਪੜ੍ਹਿਆ ਗਿਆ। ਜਾਂ ਇੱਕ ਦਿਨ ਬੱਚਾ ਨਹੀਂ ਗਿਆ, ਸਕੂਲ ਲੇਕਿਨ ਘਰ ਬੈਠ ਕੇ ਉਹ ਪੜ੍ਹ ਲਏ। ਇਹਦੇ ਨਾਲ ਨੌਲੇਜ ਤੁਹਾਨੂੰ ਉਨੀ ਹੀ ਮਿਲਦੀ ਸੀ, ਨਾ ਉਲਟਾ ਜਿਹੜੀ ਹੁਣ ਅੱਜ-ਕੱਲ ਚੀਜ਼ਾਂ ਸਾਨੂੰ ਸਕੂਲ ਚ ਨਹੀਂ ਸਿਖਾਣ ਨੂੰ ਮਿਲ ਰਿਹਾ। ਹੁਣ ਜਿਵੇਂ ਸਾਡੇ ਬੱਚੇ ਹੈਗੇ, ਨੇ ਪੰਜਾਬੀ ਨਹੀਂ ਸਿਖ ਸਿਖਾ ਰਹੇ ਨੇ ਕਈ ਜਿਵੇਂ ਫਿਫਥ ਸਿਕਸਥ ਤੋਂ ਬਾਅਦ ਲ ਦੀ ਪੰਜਾਬੀ ਉਹ ਵੀ ਦੂ ਹਾਂ ਔਰ ਕਈ ਸਕੂਲ ਇਸ ਤਾਂ ਹੈ ਹੀ ਨਹੀਂ, ਉਸ ਚ ਫਰੈਂਚ ਵਗੈਰਾ ਲੈਂਗੁਏਜ ਹੈਗੀਆਂ, ਨੇ ਤੇ ਹੁਣ ਸਾਡੇ ਪ ਪੰਜਾਬੀਆਂ ਦੇ ਬੱਚੇ ਕਿੱਥੇ ਜਾਣਗੇ, ਉਹਨਾਂ ਨੂੰ ਅਸੀਂ ਵੀ ਸਿਖਾ ਲਈਏ ਤੇ ਉਹ ਉਸ ਤੋਂ ਅੱਛਾ ਤੇ ਫਿਰ ਔਨਲਾਈਨ ਵੀ ਸਿਖਾਦੇ ਨੇ ਇਹਨਾਂ ਨੂੰ
ਹਾਂ ਇਹ ਵੀ ਐਜੂਕੇਸ਼ਨ ਸਿਸਟਮ ਹੁਣ ਕਾਫੀ ਵਧੀਆ ਹੋ ਗਿਆ ਪਰ ਬੱਚਿਆਂ ਨੂੰ ਯੂਜ ਕਰਨ ਅੱਛੀ ਤਰ੍ਹਾਂ। ਫਿਰ ਹੀ ਫ਼ਾਇਦਾ ਨਾ।
ਹਾਂਜੀ ਹਾਂਜੀ ਉਹ ਤਾਂ ਦੇਖੋ ਤੁਸੀਂ ਐਵੇਂ ਸੋਚੋ ਵੀ ਤੁਸੀਂ ਬ। ਬੱਚਿਆਂ ਦੇ ਹੱਥ ਚ ਫੋਨ ਦਿਓ ਤੇ ਉਹ ਸਿਰਫ ਪੜ੍ਹਨ। ਸਿਰਫ ਉਹ ਕਰਨ ਉਹ ਨਹੀਂ ਹੋਏਗਾ ਸਾਨੂੰ ਨਾਲ ਬੈਠਣਾ ਪਏਗਾ ਦੇਖਣਾ ਪਏਗਾ ਕਿ ਕੀ। ਬੱਚਾ ਕੀ ਕਰ ਰਿਹਾ ਕੀ ਪੜ੍ਹ ਰਿਹਾ ਕਿੱਧਰੋਂ ਦੇਖ ਰਿਹਾ। ਕਿਉਕਿ ਫੋਨ ਤੇ ਵੀ ਨਾ ਸੋਚ। ਚੀਜ਼ਾਂ ਹੈਗੀਆਂ ਨੇ ਹੁਣ ਇਸ ਟਾਈਮ ਤੇ ਅੱਜ ਕੱਲ। ਛੋਟੇ ਛੋਟੇ ਬੱਚੇ ਦੇਖੋ ਇੰਸਟਾਗ੍ਰਾਮ ਚਲਾਉਂਦੇ ਨੇ ਉਹਨਾਂ ਦੇ ਮਾਂ ਪਿਓ ਦੇਖ ਰਹੇ ਨੇ।
ਹਾਂ ਸ਼ੇਅਰ ਚੈਟ ਹੋ ਗਿਆ, ਇੰਸਟਾਗ੍ਰਾਮ ਹੋ ਗਿਆ ਬ ਬਹੁਤ ਹੁਣ ਬਹੁਤ। ਛੋਟੇ ਛੋਟੇ ਬੱਚੇ ਵੀਡੀਓ ਬਣਾਉਣ ਲਈ।
ਹਾਂਜੀ ਉਹੀ ਤਾਂ ਹੁਣ ਦੇਖੋ ਇਹਨਾਂ ਦੇ ਜਿਹੜੇ ਮਾਂ ਪਿਓ ਨੇ ਇਹਨਾਂ ਨੂੰ ਦੇ ਰਹੇ ਨੇ ਕਿ ਹਾਂ। ਪਰਮਿਸ਼ਨ ਦਿੰਦੇ ਨੇ ਕਿ ਤੁਸੀਂ ਕਰ ਲਓ ਲੇਕਿਨ ਸਾਡੇ ਘਰ ਦੇ ਨਹੀਂ ਦਿੰਦੇ ਸੀਗੇ। ਨਾ ਅਸੀਂ ਆਪਣੇ ਬੱਚਿਆਂ ਨੂੰ ਦਿੱਤਾ ਹੁਣ ਇਹਨਾਂ ਕੋਲ ਟਾਈਮ ਹੈ। ਕਿ ਸਿਰਫ ਤੁਸੀਂ ਅੱਧਾ ਘੰਟਾ ਫੋਨ ਦੇਖਣਾ ਹੈਗਾ ਉਸ ਚ ਤੁਸੀਂ ਯੂਟਿਊਬ ਚਲਾ ਸਕਦੇ ਹੋ। ਸਿਰਫ ਉਸ ਤੋਂ ਵੀ ਯੂਟਿਊਬ ਤੋਂ ਹੈ ਮੈਂ ਦੇਖ। ਕਿਉਂਕਿ ਕਈ ਜਿਹੜੇ ਹੁੰਦੇ ਨੇ ਉਸ ਚ ਗਾਲਾਂ ਵੀ ਕੱਢਦੇ ਨੇ। ਤੇ ਅਸੀਂ ਆਪਣੇ ਬੱਚਿਆਂ ਨੂੰ ਐਂ ਤਾਂ ਅਸੀਂ ਸਿਖਾਉਣਾ ਨਾ ਤੇ ਅਸੀਂ ਉਹ ਚੀਜ਼ ਦੇਖੀਏ ਕਿ ਹਾਂ ਕੀ ਚੀਜ਼ ਦੇਖ ਰਹੇ। ਕੀ ਚੀਜ਼ ਨਹੀਂ ਦੇਖ ਰਹੇ ਨਹੀਂ ਤਾਂ ਇੰਨੇ ਫਰੋਡ ਹੁੰਦੇ ਨੇ ਇਨਾ ਕਿਸੇ ਬਿਨਾਂ ਕਿਸੇ ਉਹਦੇ। ਤੇ ਪਤਾ ਕਰੇ ਲਿੰਕ ਦੇ ਉੱਤੇ ਕਲਿੱਕ ਕਰਤਾ ਕੁੱਛ।
ਹਾਂ ਬੱਚੇ ਨੇ ਕਲਿੱਕ ਕਰ ਹਮ ਬੱਚੇ ਚਾ ਚਾਰ ਨਾਲ ਕਲਿੱਕ ਕਰ ਦਿੰਦੇ ਆ ਤੇ ਉਹ ਫਿਰ। ਕੋਈ ਨਹੀਂ ਦੇਖਣ ਵਾਲੀ ਚੀਜ਼ ਹੁੰਦੀ ਕਿੱਦਾਂ ਨਾ।
ਹਾਂਜੀ-ਹਾਂਜੀ,
ਬੱਚੇ ਨੂੰ ਅਸੀਂ ਸਮਝਾਉਣਾ ਹਾਂਜੀ ਬਸ ਬਸ ਹਾਂ। ਇਹੀ ਸਿਸਟਮ ਹੈ।
ਮੈਂ ਤਾਂਹੀ ਤਾਂ ਇਹੀ ਕਹਿੰਦੀ ਹਾਂ ਉਹਨਾਂ ਨੂੰ ਸਭ ਨੂੰ ਵੀ ਘਰ। ਕਿਸੇ ਨੂੰ ਵੀ ਚਾਹੇ ਮੇਰੀ ਸੱਸ ਹੈਗੇ ਨੇ ਉਹ ਉਹਨਾਂ ਕੋਲ ਬੈਠ ਜਾਂਦੇ ਨੇ। ਜਾ ਕੇ ਮੈਂ ਕਹਿੰਦੀ ਇਹਨਾਂ ਨੂੰ ਫੋਨ ਦੇਣਾ ਹੀ ਨੀ ਹੈਗਾ ਮੈਂ ਉੱਥੇ ਚਲੋ ਤੁਹਾਡੇ ਘਰ ਤੇ ਆਜੇ। ਸਾਰੇ ਸਮਝਦਾਰ ਹੈਗੇ ਨੇ ਸਭ ਮੰਨਦੇ ਵੀ ਨੇ ਵੀ ਜਿਵੇਂ ਮੈਂ ਕਹਿ ਤਾ ਕਿ। ਫੋਨ ਨਹੀਂ ਮਿਲੇਗਾ ਕਿਸੇ ਨੂੰ ਤੇ ਕੋਈ ਫੋਨ ਨਹੀਂ ਦਿੰਦਾ ਉਹ ਸਾਰੇ ਇਹੀ ਕਹਿੰਦੇ ਨੇ ਪਹਿਲੇ ਮੰਮੀ ਤੋਂ। ਪਰਮਿਸ਼ਨ ਲੈ ਕੇ ਆ ਉਸ ਤੋਂ ਬਾਅਦ ਮਿਲੇਗਾ ਫੋਨ ਇਸ ਚੋਂ ਦੇਖੋ ਹੁਣ ਬੱਚੇ ਨੂੰ ਇਹ ਵੀ ਗੱਲ। ਪਤਾ ਹੈ ਕਿ ਹਾਂ ਇਹ ਗੱਲ ਨਹੀਂ ਕਿ ਮੰਮੀ ਮਨਾ ਕਰੇਗੀ ਤੇ ਦਾਦੀ ਦੇ ਦੇਗੀ। ਉਹਨਾਂ ਨੂੰ ਵੀ ਉਹ ਵੀ ਮੇਰਾ ਸਾਥ ਦਿੰਦੇ ਨੇ ਇਸ ਕੰਮ ਵਿੱਚ ਕਿਉਂਕਿ। ਇਹ ਚੀਜ਼ ਤੇ ਬੱਚਿਆਂ ਦਾ ਫਰਕ ਪੈਂਦਾ ਕਿ ਬੱਚਾ ਕਿਵੇਂ ਪੜ੍ਹਦਾ ਨਹੀਂ ਤਾਂ ਬੰਦਾ ਤੇ ਬੱਚਾ ਤੇ ਫਿਰ ਫੋਨ ਹੀ। ਚਲਾਉਂਦਾ ਰਹੇਗਾ।
ਬਸ ਬਸ ਇੱਕ ਵਾਰੀ ਬਸ ਬੱਚੇ ਨੂੰ ਆਦਤ ਪੈ ਗਈ ਫੋਨ ਦੀ ਫੇਰ ਤੇ ਸਾਰਾ ਸਿਸਟਮ ਵੀ ਖਰਾਬ ਹੋ ਜਾਂਦਾ।
ਬਿਲਕੁਲ ਬਿਲਕਲ ਨਹੀਂ ਤਾਂ ਸਾਡੇ ਟਾਈਮ ਤੇ ਚਲੋ ਸਾਡੇ ਟਾਈਮ ਤੇ ਨਹੀਂ ਸੀਗਾ ਫੋਨ।
ਨਹੀਂ ਇਸ ਟੀ ਵੀ ਵੀ ਹਾਂ ਪਰਸਨਲ ਪਰਸਨਲ ਤੇ ਹੁਣ ਤੇ ਜਿੰ। ਜਿੰਨੇ ਘਰ ਦੇ ਮੈਂਬਰ ਓਨੇ ਫੋਨ ਓਨੇ ਮੋਬਾਈਲ ਸਾਰੇ ਕੋਲ ਵੱਖਰੇ ਵੱਖਰੇ।
ਇਹਦਾ ਫਾਇਦਾ ਵੀ ਹੁੰਦਾ ਦੇਖੋ ਪਰ ਜਿਵੇਂ ਹੁਣ ਮੈਂ ਜੋਬ ਕਰਦੀ ਹੈਗੀ ਹਾਂ। ਸਾਡੇ ਵੀਰ ਜੀ ਨੇ ਉਹ ਵੀ ਜੋਬ ਕਰਤੇ ਨੇ ਤੇ ਪਿੱਛੋਂ ਹੁਣ ਬੱਚੇ ਘਰ ਰਹਿੰਦੇ ਨੇ। ਕਦੀ ਜਿਵੇਂ ਤੇ ਅਸੀਂ ਫੋਨ ਇੱਕ ਰੱਖਿਆ ਐਕਸਟਰਾ ਘਰਨਾ ਬੇ। ਬੱਚਿਆਂ ਵਾਸਤੇ ਕਿ ਕੋਈ ਗੱਲ ਹੋਵੇ ਕੋਈ ਐਮਰਜੈਂਸੀ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕੋ। ਕਿੱਥੇ ਵੀ ਕੋਈ ਗੱਲ ਹੁੰਦੀ ਹੈ ਹੁਣ ਬ। ਅੱਛਾ ਜੀ ਵੀ ਘਬਰਾ ਜਾਂਦਾ ਇਕੱਲਾ ਹੋਵੇ ਕਰਨਾ ਜਿਵੇਂ ਕਦੀ ਕਦਾਰ ਕੁਛ ਵੀ ਗੱਲ। ਹੋ ਜਾਂਦੀ ਹੈ ਬੱਚੇ ਨੂੰ ਗੱਲ ਕਰਨੀ ਹੈ ਵੀ ਆਪਣੀ ਮਾਂ ਨਾਲ ਹੀ ਗੱਲ ਕਰਨੀ ਹੈ। ਤੇ ਉਹ ਫੋਨ ਕਰ ਸਕਦਾ ਕੰਮ ਤੋਂ ਕੰਮ ਵੀ ਹਾਂ ਇਹ ਗੱਲ ਹੋ ਗਈ ਤੁਸੀਂ ਦੱਸੋ ਹੁਣ ਕੀ ਕਰੀਏ। ਕਿਉਂਕਿ ਜਦ ਤੱਕ ਅਸੀਂ ਇਹਨਾਂ ਨੂੰ। ਮਤਲਬ ਇਹ ਵੀ ਇਹਨਾਂ ਨੂੰ ਨਹੀਂ ਦੱਸਾਂਗੇ ਨਾ ਕਿ ਤੁਸੀਂ ਕੁੱਛ ਵੀ ਗ਼ਲਤ ਹੋ ਜਾਏ ਤੁਹਾਡੇ ਕੋਲ ਤੁਸੀਂ ਸਾਡੇ। ਲ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਵੀ ਪ੍ਰੋਬਲਮ ਹੋਏਗੀ ਅਸੀਂ ਸੋਲਵ ਕਰਾਂਗੇ।
ਹਾਂਜੀ ਹਾਂਜੀ।
ਓ ਡਰ ਰਹੇਗਾ ਹਮੇਸ਼ਾ ਇਹ ਸਾਡੇ ਤੋਂ ਛੁਪਾਨ ਕਿਧਰ ਨਾਲ। ਹੁਣ ਮੇਰੇ ਬੱਚੇ ਨੇ ਇਹਨਾਂ ਤੋਂ ਕੁੱਛ ਗ਼ਲਤ ਓ ਜਾਂਦਾ ਐ, ਜਿਵੇਂ ਕੁਛ ਚੀਜ਼ ਟੁੱਟ ਗੀ, ਕੁੱਝ ਗ਼ਲਤ ਹੋ ਗਿਆ ਕੁੱਝ। ਟੈਸਟ ਖ਼ਰਾਬ ਹੋ ਗਿਆ ਕੁੱਝ ਵੀ ਹੋ ਗਿਆ, ਇਹ ਆ ਕੇ ਆਪਣੇ ਆਪ ਦੱਸ ਦਿੰਦੇ ਨੇ ਸੱਚ ਕਿ ਮੰਮੀ ਇਹ ਗੱਲ ਹੋ ਗੀ ਏ। ਤੇ ਅ
ਜੀ ਹਾਂਜੀ ਬਿਲਕੁਲ ਸਈ ਨਾ।
ਕੋਈ ਗੱਲ ਨਈ ਅਸੀਂ ਦੇਖ ਲਾਂਗੇ ਤੇ ਬੱਚਾ ਅੱਗੇ ਵੀ ਆ ਕੇ ਦੱਸਦਾ ਐ ਅਸੀਂ ਇੱਕੀ ਵਾਰੀ ਜੀ ਕਹਿ ਦਏ ਕਿ ਹਾਂ ਇਹ ਕਿ ਹੋ ਗਿਆ ਉਹ ਕੀ ਹੋ ਗਿਆ ਕੁ ਵਦੀਆ ਉਹਨਾਂ ਨੂੰ ਉਸੇ ਟਾਈਮ ਤੇ ਫਿਰ ਬੱਚਾ ਕਹਿੰਦਾ ਅੱਗੇ ਤੋਂ ਕੋਈ ਗਲਤੀ ਹੋਏਗੀ ਨਾ ਤੇ ਮੈਂ ਦੱਸਣਾ ਵੀ ਨੀ ਹੈਗਾ।
ਹਾਂਜੀ, ਹਾਂਜੀ, ਇਹ ਤਾਂ ਹੈ ਹੀ ਹੈਗਾ ਬੱਚੇ ਤੇ ਫਿਰ ਉਹੀ ਦ ਅਵਸਰ ਪੈ ਜਾਂਦਾ ਅਪਾਂ ਬੱਚੇ ਨੂੰ ਨਾ ਸਮਝਾਵਾਂਗੇ ਫੇਰ। ਹਾਂ ਬੱਚੇ ਨੂੰ ਦੱਸਣਾ ਚਾਈਦਾ, ਕੋਈ ਪ੍ਰੋਬਲਮ ਹੋਵੇ ਤਾਂ ਸਾਨੂੰ ਅ ਪਹਿਲੇ ਦੱਸੋ ਆ ਕੇ ਜਾਂ ਕਿੱਦਾਂ।
ਹਾਂਜੀ, ਇੱਕ ਤਾਂ ਮਾਹੌਲ ਵੀ ਏਦਾਂ ਦਾ ਏ ਨਾ। ਅਸੀਂ ਜਿਸ ਜਿਸ ਮਾਹੌਲ ਚ ਅਸੀਂ ਪੱਲੇ ਆਨਾ ਸਾਡੇ ਅਸੀਂ ਪੱਲੇ ਆ ਜੁਆਇੰਟ ਫੈਮਿਲੀ ਜਿੱਥੇ ਚਾਚੇ, ਤਾਏ, ਭੂਆ ਸਭ ਹੈਗੇ ਸੀ। ਉਤ ਤੋਂ ਬਾਅਦ ਸਾਡੇ ਦਾਦਾ-ਦਾਦੀ ਸਬ ਜਿਵੇਂ ਸਾਡੇ ਹੁਣ ਸਿਰਫ ਇੱਕ ਮਾਂ-ਪਿਓ ਨ ਸੀਗੇ ਦੋ- ਤਿੰਨ ਮਾਂ ਸੀਗੇ ਸਾਡੇ, ਜੋ ਸਾਨੂੰ ਦੇਖਦੇ ਸੀਗੇ ਕੋਈ ਗੱਲ ਹੁੰਦੀ ਸੀ ਦੇਖਦੇ ਸੀਦੇ ਨਾਲੇ। ਗਲੀ ਮਹੱਲੇ ਆਲੇ ਜਿਹੜੇ ਵੀ ਹੁੰਦੇ ਸੀਗੇ ਨਾ ਉਹ ਵੀ ਸਾਨੂੰ ਆਪਣੇ ਬੱਚਿਆਂ ਵਾਂਗ ਰੱਖਦੇ ਸੀ।
ਪਰ ਹੁਣ ਹੁਣ ਨੀ ਮਾਹੌਲ ਹੈਗਾ, ਨਈ ਬਿਲਕੁਲ ਨੀ ਮਾਹੌਲ ਹੈਗਾ। ਹੁਣ ਤਾਂ ਅਪਣੇ ਰਿਸ਼ਤੇਦਾਰ ਕੋ ਅਪਣੇ ਬੱਚੇ ਛੱਡਣ ਦਾ
ਬਿਲਕੁਲ-ਬਿਲਕੁਲ, ਅੱਜ ਕੱਲ ਪਤਾ ਨੀ ਕਿਹੋ-ਕਿਹੋ ਜਿਆ ਖ਼ਬਰਾਂ ਆਂਦੀਆਂ ਨੇ, ਮੈਂ ਤਾਂ ਕਦੀ ਵੀ ਨੀ ਇਹਨਾਂ ਨੂੰ ਛੋੜ ਹਾਂਜੀ, ਨਾ ਮੈਂ ਤਾਂ ਗਲੀ ਚ ਵੀ ਨੀ ਛੋੜਦੀ ਇਹਨਾਂ ਨੂੰ ਕੱਲੇ। ਖੇਲਣਾ ਸੀ, ਜੇ ਮੈਂ ਖੜੀ ਆ ਯਾ ਫਿਰ ਤਾਡੇ ਵੀਰ ਜੀ ਖੜੇ ਨੇ ਤਾਂ ਹੀ ਜਾਂਦੇ ਨੇ ਗਲੀ ਚ ਵੀ, ਕੋਈ ਕੁਛ ਨੀ ਭਰੋ ਸਾ ਇਧਰ ਅੱਜ ਕੱਲ ਦੇ ਜ਼ਮਾਨੇ ਦਾ ।
ਹਾਂਜੀ ਇਹ ਤਾਂ ਬਿਲਕੁਲ ਸਹੀ ਚਲੋ ਵਦੀਆ ਸਿਸਟਮ ਹੋ ਜਵੇ ਐਜੂਕੇਸ਼ਨ ਤੋਂ ਬੱਚੇ ਪੜ੍ਹ ਜਾਣ ਤੇ ਵਦੀਆ ਸਭ ਤੋਂ ਵਦੀਆ ਹੈ।
ਉਹ ਤਾਂ ਹੈ ਹੀ ਦੀਦੀ ਦੇਖੋ ਹੁਣ ਅਸੀਂ ਵੀ ਕੁੱਛ ਲੱਗਿਆ ਬਿਨਾ ਪੜ੍ਹੇ ਤਾਂ ਸਾਡਾ ਵੀ ਕੁਛ ਨੀ ਹੋਇਆ।
ਸਾਰਾ ਸਿਸਟਮ ਓਨਲਾਈਨ ਹੋਇਆ ਪਿਆ ਅੱਜ ਕੱਲ ਹੂੰ। ਕੁਛ ਵੀ ਕੋਈ ਕੰਮ ਕਰਨਾ ਚਾਏ, ਓਕੇ ਜੀ ਹਾਂਜੀ-ਹਾਂਜੀ, ਬਣਾਲੋ- ਬਣਾਲੋ। ਠੀਕ ਐ ਜੀ, ਓਕੇ ਜੀ ਓਕੇ ਜੀ ਸਸ ਸੀ੍ ਕਾਲ।